ਹੈਲੋ
ਹਾਂ, ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ
ਹੈਲੋ ਹਾਂਜੀ
ਹਾਲ ਚਾਲ ਏ
ਬਸ ਵਧੀਆ, ਹਾਂ, ਹੋਰ ਕੀ ਕਰਦੇ ਸੀ ਹਾਂ ਰੋਟੀ ਪਾਣੀ ਬਣ ਗਈ, ਬਸ ਅਸੀਂ ਹੁਣ ਸਫ਼ਰ ਤੇ ਗਏ ਸੀਗੇ ਨਾ। ਹਾਂ, ਬਸ ਕੱਲ ਹੀ ਆਇਆ ਆਂ, ਹਾਂ।
ਓਕੇ ਕਿੱਥੇ ਗਏ ਸੀ।
ਅਸੀਂ ਗਏ ਸੀਗੇ ਬੋਂਬੇ। ਹਾਂ ਮੁੰਬਈ ਗਏ ਸੀਗੇ। ਹਾਂ ਹੈਗਾ ਮਤਲਬ, ਸਾਡੇ ਅ। ਤਰੋ ਹਾ, ਦਸ ਬਾਰਾਂ ਘੰਟੇ ਦਾ ਰਸਤਾ ਹੈਗਾ। ਬੋਮਬੇ ਜਾਣੇ ਵਾਸਤੇ ਹਾਂ ਅ। ਤੇ ਫਿਰ ਰਾਤ, ਏ ਰਾਤੀ ਆਏ ਨੇ ਅਜ ਹੀ। ਹਾਂ, ਅਸੀਂ ਗਏ ਸੀਗੇ ਬੱਸ ਨਾਲ। ਹਾਂਜੀ ਬੱਸ ਨਾਲ ਗਏ ਸੀਗੇ, ਹਾਂਜੀ ਬੱਸ ਵਿੱਚ ਗਏ ਸੀਗੇ
ਹਾਂ, ਅੱਛਾ ਤੇ ਸਫ਼ਰ ਓਖਾ, ਹੋਗਾਣ ਵਾਲੇ।
ਅਹ, ਨਹੀਂ-ਨਹੀਂ ਇੰਨਾ ਕੁਝ ਔਖਾ ਨਹੀਂ ਸੀਗਾ, ਜਿਸ ਤਰ੍ਹਾਂ ਏਸੀ ਬੱਸ ਨਹੀਂ-ਨਹੀਂ, ਔਖਾ ਤਾਂ ਹੋਂਦਾ ਪਰ, ਇੰਨਾ ਕੁਛ ਨਹੀਂ ਪਤਾ ਚਲਿਆ ਕਿ ਕਿ ਰਾਤ ਦਾ ਸਫ਼ਰ ਸੀਗਾ ਨਾ ਸਾਡਾ, ਤੇ ਜਾਣ ਵੇਲੇ ਤਾ ਇੰਨਾ ਕੁਛ ਪਤਾ ਨਹੀਂ ਚੱਲਿਆ, ਰਾਤ ਦਾ ਸਫ਼ਰ ਸੀਗਾ। ਤੇ ਯੇ ਏਸੀ ਗਡੀ ਸੀਗੀ ਨਾ, ਲਗਜ਼ਰੀ ਬੱਸ, ਲਗਜ਼ਰੀ ਬੱਸ ਨੀ ਹੁੰਦੀ ਜਿਹੜੀ। ਹਾਂ, ਤੇ ਉਸਦਾ, ਉਸਦਾ ਹਾਂ। ਉਸਦਾ ਸਫ਼ਰ ਸੀਗਾ, ਤੇ ਰਾਤੀ ਵੇਲੇ ਜਿਸ ਰਾਤ ਇਧਰੋਂ ਚੜੇ ਨੌ ਵਜੇ ਤੇ, ਨੌ ਵਜੇ
ਹੂੰ, ਹੂੰ। ਤੇ ਆਪਾ ਵੀ ਲਿੱਤੀ ਸੀ ਬਸ ਯਾਰ, ਔਖੇ ਹੋ ਗਏ ਸੀ।
ਓਖੇ ਤਾਂ ਹੋਗੇ ਸੀਗੇ, ਜਿਸ ਰ ਤਰ੍ਹਾਂ ਰਾਤੀ ਤ, ਨੌ ਵਜੇ ਅਸੀ ਚੜ੍ਹੇ, ਤੇ ਬੋਂਬੇ ਸਾਨੂੰ ਉਹਨਾਂ ਨੇ ਪਹੁੰਚਾ ਦਿੱਤਾ, ਸਵੇਰੇ ਚਾਰ-ਵਜੇ। ਤੇ ਫਿਰ, ਇੰਨੇ ਚਾਰ ਵਜੇ ਅਸੀ ਕਿਧਰ ਜਾਈਏ ਮਤਲਬ, ਆਟੋ-ਵਾਟੋ ਤਾਂ ਉੱਧਰ ਚੱਲਦੇ ਨੇ ਪਰ ਇੱਕ ਹੁੰਦਾ ਨਾ, ਅਂ ਦੂਏ ਸ਼ਹਿਰ ਇੱਚ ਜਾਕੇ, ਤੇ ਕਿਸ ਰਹਾ ਤਰ੍ਹਾਂ ਆਪਨ, ਆਪਣੇ ਨੂੰ ਪਹਿਲਾਂ ਤਾਂ ਕੁਛ ਪਤਾ ਨੀ ਹੁੰਦਾ। ਹਾ, ਤੇ ਕੀ-ਕੀ, ਹਾ। ਤੇ ਫਿਰ ਚਾਰ ਵਜੇ ਜਦੋ ਪਹੁਚਾਯਾ ਨਾ, ਤੇ ਬੌਂਬੇ ਦੇ ਲੋਕ ਲੋਕਲ ਵਗੈਰਾ ਜਿਹੜੇ ਟ੍ਰੇਨ ਹੁੰਦੇਨ ਨਾ, ਤੇ ਉਹ ਚਲਦੇ ਨੇ ਸਵੇਰੇ ਪੰਜ ਵਜੇ ਤੋਂ। ਫਿਰ ਇੱਕ ਘੰਟਾ ਸਾਨੂੰ, ਟ੍ਰੇਨ ਦੇ ਭਰੋਸੇ ਅ ਸਟੇਸ਼ਨ ਤੇ ਹੀ ਬੈਠਣਾ ਪਿਆ। ਤੇ ਇੰਨੇ ਮੇਰੇ ਛੋਟੇ ਬੱਚੇ ਢਾਈ-ਸਾਲ ਦੀ ਏ ਇੱਕ, ਇੱਕ ਚਾਰ ਦਾ, ਤੇ ਇੱਕ ਘੰਟਾ
ਤੇ ਤੁਸੀਂ ਤੇ, ਤੁਸੀਂ ਤੇ ਬੱਚੇ ਤੇ ਹੋਰ ਕੌਣ-ਕੌਣ ਗਿਆ ਸੀ?
'ਮੈਂ' ਮੇਰੇ ਹਸਬੰਡ, ਮੇਰੇ ਬੱਚੇ।
ਅੱਛਾ। ਬੱਚਿਆਂ ਨਾਲ ਤਾਂ ਥੋੜਾ ਟਫ, ਹੋ ਥੋੜਾ ਮੁਸ਼ਕਿਲ ਹੋ ਜਾਂਦਾ ਨਾ।
ਬਹੁਤ ਮੁਸ਼ਕਿਲ ਹੋ ਜਾਂਦਾ। ਇਸ ਜਗ੍ਹਾ ਤੇ, ਅਗਰ ਆਪਣਾ ਪ੍ਰਾਈਵੇਟ ਕੁੱਝ ਵਹੀਕਲ ਹੋਵੇ, ਪ੍ਰਾਈਵੇਟ ਹੋਵੇ, ਗੱਡੀ ਵਗੈਰਾ ਤਾਂ ਆਪਣੇ ਮਰਜੀ ਨਾਲ ਆਪਨ ਜਾ ਸਕਦੇ ਆਂ ਨਾ, ਇਹ ਤਾ ਟ੍ਰੇਨ ਦੇ, ਤੇ ਪਸਦੇ ਭਰੋਸੇ ਸਰਕਾਰੀ ਫਿਰ, ਉਹ ਕੰਮ ਬੜੇ ਮੁਸ਼ਕਿਲ ਹੋ ਗਏ ਨੇ।
ਓਈ, ਤੇ ਨਹੀਂ ਆਪਾਂ ਵੀ ਪਲੈਨ ਬਣਾਇਆ ਸੀ ਤੇ, ''ਮੈਂ ਤੇ ਹਸਬੈਂਡ ਹੀ ਨੇ ਹਲ ਤੇਤੇ, ਤੇ ਆਪਾਂ ਵੀ ਗੱਡੀ ਤੇ ਗਏ ਸੀ, ਗੋਆ ਗਏ ਸੀ। ਇਹੀ ਆਖ ਰਹੇ ਸੀ, ਕਿਉਂਕਿ ਪਹਿਲੀ ਵਾਰੀ ਜਾ ਰਹੇ ਸੀ ਵਿਆਹ ਤੋ ਬਾਅਦ। ਤੇ ਫੇਰ ਕਹਿਣ ਲੱਗੇ, ਚਲੋ ਚੱਲਦੇ ਆ। ਗੋਆ ਚੱਲਦੇ ਆ ਸਡਨ ਪਲੈਨ ਬਣਿਆ ਸੀ। ਤੇ ਮੈਂ ਕਿਹਾ ਇੰਨਾ ਦੂਰ ਹੈਗਾ ਹੈ, ਤੇ ਥੋੜ੍ਹਾ-ਬਹੁਤ ਆਪਾ ਟ੍ਰੇਨ'ਚ ਹੀ ਚੱਲਦੇ ਹਾ। ਆਂਦੇ ਟ੍ਰੇਨ'ਚ ਚਲੇ ਵੀ ਜਾਵਾਂਗੇ, ਯਾ ਬੱਸ'ਚ ਵੀ ਚਲੇ ਜਾਵਾਂਗੇ, ਤਾਂ ਉੱਥੇ ਵਾਹੀ ਕਲ ਮਿਲਣਾ, ਥੋੜਾ ਮੁਸ਼ਕਿਲ ਹੋ ਜਾਣਾ ਹੈ।
ਹਾਂ, ਹਾਂ, ਹਾਂ, ਹਾਂ
ਉੱਥੇ ਵੀ ਵ੍ਹਾਈਕਲ ਰਹੇਗਾ, ਤੇ ਆਪਾਂ ਹੈਗਾ ਹੈ ਕਿ ਇੱਥੇ-ਉੱਥੇ ਜਾ ਸਕਦਾ ਐ, ਕਿ ਜਗ੍ਹਾ ਢੁੰਨੀ ਪੈਣੀ ਏ ਸਾਨੂੰ, ਗੂਗਲ
ਹਾਂ।
ਨਾ, ਤੇ ਉਸ ਹਿਸਾਬ ਨਾਲ ਫਿਰ ਆਪਾ ਗਏ ਸੀ, ਤੇ ਵਧੀਆ ਲੱਗਿਆ ਸੀ। ਮਤਲਬ, ਕਿਨੂੰ ਪੁੱਛਣਾ ਨੀ ਪੈ ਰਿਹਾ ਸੀ, ਕਿੱਥੋਂ ਆਪਾਂ ਬੱਸ ਲੈਣੀ
ਨਹੀਂ ਤਾ
ਕਿ ਥੋੜੀ ਏ ਨਾ, ਲੋਕਲ। ਤੇ, ਟੂਰ ਕਰਾਂਗੇ ਗੱਡੀ ਤੋਂ, ਅਲੱਗ-ਅਲੱਗ ਦੀ ਸੀਟ
ਹਾਂ ਤੇ, ਪ੍ਰਾਈਵੇਟ ਹੋਣ ਦਾ ਤਾਂ ਯੇਈ ਫਾਇ ਦਾ ਨਾ, ਆਪਾ-ਆਪਣੇ ਟਾਈਮ ਤੇ ਨਿਕਲ ਸੀ, ਆਪਣੇ ਟਾਈਮ ਤੇ ਹੀ ਸਾਰਾ ਕਰ ਸਕਸੀ। ਹਾਂ ਤੇ ਜੋ ਸਰਕਾਰੀ ਦੇ ਇਸੇ ਚ ਪ। ਆਪ ਅਗਰ ਜਾਣਾ ਟਰਾਂਸਪੋਰਟ ਵਿਚ ਤਾਂ ਫੇਰ ਉਹਨਾਂ ਦੇ ਟਾਈਮ ਤੇ ਉਹ ਦੀ ਅਗਰ ਨੌ ਵਜੇ ਤੇ। ਸੂੰ ਸਾ ਹਾਂ ਸਾਢੇ ਅੱਠ ਪੌਣੇ ਨੂੰ ਹੀ ਉੱਧਰ ਪਹੁੰਚਣਾ ਪੈਣਾ।
ਹਾਂਜੀ ਹਾਂਜੀ ਤੁਸੀਂ ਫਿਰ ਅਗਰ ਔਰ ਕੋਈ। ਬੱਸ ਵੀ ਛੁੱਟ ਜਾਏ ਤੇ ਛੁੱਟ ਜਾਏ ਫਿਰ ਤੁਸੀਂ-ਤੁਸੀਂ ਬੱਸ ਦਾ ਵੇਟ ਕਰੋ। ਤਾਂ ਉੱਥੇ ਟਾਈਮ ਵੇਸਟ ਹੋਣਾ ਹੈ ਬਹੁਤ ਹਾਂ ਅ। ਇਹ ਕਿ ਆਪਣੇ ਸੁਵਿਧਾ ਅਨੁਸਾਰ ਆਪਾਂ ਠੀਕ ਤਰੀਕੇ ਨਾਲ ਤਿਆਰ ਹੋੋ ਅ ਨਾਸ਼। ਪਾਣੀ ਕਰੋ ਫਿਰ ਆਪਣਾ ਚਲੋ ਫਿਰ ਜਿਹੜੀ ਜਿਹੜੀ ਜਗ੍ਹਾ ਤੁਸੀਂ ਦੇਖਣੀ ਆ ਉਸ ਹਿਸਾਬ ਨਾਲ ਆਪਣੀ ਫੈਮਿਲੀ ਦੇ ਨਾਲ ਦੇਖ
ਤੇ ਬੱਸ ਪੇ ਫਿਰ ਸਟੋਪ ਲੈ ਲੈ ਕੇ ਬੱਸ ਪੇ ਫਿਰ ਸਟੋਪ ਲੈ ਲੈ ਕੇ ਚਲਾਂਗੀ ਨਾ ਜਿੱਧਰ ਜਿਹੜੇ ਜਿਹੜੇ ਉਹਨਾਂ ਦੇ ਸਟੋਪ ਨਾ ਉਧਰ ਤਾਂ ਠਹਿਰ ਠਹਿਰ ਕੇ ਠਹਿਰ ਠਹਿਰ ਕੇ ਬੜਾ ਹਾਂਜੀ
ਟ੍ਰੈਫਿਕ ਵੀ ਰਹਿੰਦਾ ਨਾ ਤੇ ਬਹੁਤ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ ਹਾਂ ਉਹ ਤੇ ਹੈ ਹੀ ਬਟ ਆਪਾਂ ਕੋਸ਼ਿਸ਼
ਆਪਣਾ ਕੰਫਰਟ ਦੇ ਹਿਸਾਬ ਤੇ ਬੰਦਾ ਜਦੋਂ ਮਰਜ਼ੀ ਜਾ ਸਕਦਾ ਨਿਕਲ ਸਕਦਾ ਚਲਾਲਚ ਆ ਗਿਆ ਕਿਧਰ ਰੁਕ ਗਏ ਕਿਸੇ ਦੇ ਘਰ ਜਾਣਾ ਉਧਰ ਰੁਕ ਰਸਤੇ ਚ ਹੋਰ ਕਿੱਧਰ ਜਾਣਾ ਹੋਰ ਕਿੱਧਰ ਰੁਕੇ ਤੁਸੀਂ ਰਸਤੇ ਚ
ਸਟੋਪੇਜ ਲੈ ਕੇ ਵੀ ਗਏ ਸੀ ਨਨਦੇੜ ਹੋ ਕੇ ਗਏ ਸੀ ਨਾ ਨਾਨਦੇੜ ਗੁਰਦੁਆਰਾ ਹੈਗਾ ਨਾ ਤੇ ਉੱਥੇ ਆਪਾਂ ਦਰਸ਼ਨ ਕਰਕੇ ਕ ਹੀ ਗਏ ਸੀ ਕਿਉਂਕਿ ਇੰਨਾ ਸੌਖਾ ਵੀ ਨਹੀਂ ਸੀ ਇਹੀ ਡਰਾਈਵ ਕਰਨ ਵਾਲੇ ਸੀ ਤੇ ਉਸ ਹਿਸਾਬ ਨਾਲ ਆਪਾਂ ਨੇ ਥੋੜਾ ਟਾਈਮ ਉੱਥੇ ਸਪੈਂਡ ਕੀਤਾ ਇੱਕ ਦਿਨ ਉੱਥੇ ਰੁਕੇ ਤੇ ਥੋੜ੍ਹਾ ਅਹ ਸਾਨੂੰ ਟਾਈਮ ਵਕਤ ਵੀ ਮਿਲ ਗਿਆ ਕਿ ਥੋੜਾ ਆਰਾਮ ਕਰ ਲਈਏ ਬਾਬਾ ਜੀ ਦੇ ਦਰਸ਼ਨ ਵੀ ਹੋ ਗਏ ਤੇ ਲੰਗਰ ਛਕ ਲਿਆ ਤੇ ਉੱਥੇ ਵੀ ਮਤਲਬ ਘੁੰਮ ਲਿਆ ਆਪਾਂ ਨਾਂਦੇੜ ਚ ਇਹ ਵੀ ਬਹੁਤ ਚੀਜ਼ਾਂ ਨੇ ਨਾ ਘੁੰਮਣ ਵਾਸਤੇ ਤੇ ਉੱਥੇ ਦੇਖ ਲਿਆ ਫਿਰ ਉਸ ਹਿਸਾਬ ਨਾਲ ਦੇਖ ਕੇ ਫਿਰ ਆਪਾਂ ਅੱਗੇ ਵੱਧ ਗਏ ਫਿਰ ਸਿੱਧਾ ਆਪਾਂ ਫਿਰ ਗੋਆ ਪਹੁੰਚ ਕੇ ਉੱਥੇ ਸਟੇ ਕੀਤਾ ਦੋ ਦਿਨ ਫਿਰ ਆਪਣਾ ਉੱਥੇ ਘੁੰਮੇ ਫਿਰੇ ਖਾਏ ਪੀਏ ਤੇ ਥੋੜਾ ਮਜ਼ਾ ਤਾਂ ਫਿਰ ਜਦੋਂ ਨਿਕਲਣਾ ਸੀ ਤੇ ਸਵੇਰੇ ਸਵੇਰੇ ਤੜਕੇ ਨਿਕਲ ਕੇ ਫਿਰ ਵਾਪਸੀ ਫਿਰ ਆਪਾਂ ਨਾਂਦੜ ਕਰ ਲਈ ਸੀ ਫਿਰ ਨਾਦੇੜ ਆਪਾਂ ਗੁਰਦੁਆਰੇ ਚ ਹੀ ਸਟੇ ਕਰ ਲਿਆ ਸੀ ਤੇ ਉੱਥੇ ਫਿਰ ਇੱਕ ਦਿਨ ਹੋਰ ਰੁਕ ਕੇ
ਨਾਦੜ ਸਟੇ ਕਰ ਦੀ ਕੁਛ ਬੁਕਿੰਗ ਵਗੈ ਕਰਾਈ
ਹਾਂਜੀ ਗੁਰਦੁਆਰੇ ਗੁਰਦੁਆਰੇ ਹੀ ਹੈਗੇ ਨੇ ਉੱਥੇ ਤੁਸੀਂ ਉੱਥੇ ਹਾਂ ਬਟ ਤੁਸੀਂ ਸੋਰਸ ਹੋ ਜੇ ਹੋਏ ਨਾ ਜੇ ਕੋਈ ਨੋਨ ਬੰਦਾ ਹੋਵੇ ਸਾਡੇ ਤੇ ਨੋਨ ਸੀ। ਤੇ, ਉਹਨਾਂ ਨੂੰ ਕਹਿ ਕੇ ਆਪਾਂ ਕਰਵਾ ਲਿੱਤਾ ਸੀ।
ਹਾਂ! ਨਹੀਂ ਕਿਉਂਕਿ ਆਸੀਂ ਜਦੋਂ ਗਏ ਸੀਗੇ ਨਾ, ਹਾਂ! ਜਦੋਂ ਅਸੀਂ ਗਏ ਸੀਗੇ ਨਾ, ਅਸੀਂ ਐ ਹਜ਼ੂਰ ਸਾਹਿਬ ਤਾਂ ਸਾਨੂੰ ਰੂਮ ਹੀ ਨੀ ਮਿਲਿਆ। ਤੇ ਉਹ ਡੋਰਮੈਟਰੀ ਸਿਸਟਮ ਨੀ ਹੁੰਦੀ। ਜਿਸ ਤਰ੍ਹਾਂ ਤੇ ਬਾਹਰੀ ਕੱਦੇ ਪਾ ਕੇ ਦਿੰਦੇ। ਨੇ। ਆਪਣਾ ਗੱਦਾ ਚੁੱਕੋ ਤੇ ਉਧਰ ਹੀ ਪੈ ਜਾਓ। ਤੇ ਬਸ, ਫਿਰ ਸਾਨੂੰ ਉਹ ਕਰਨਾ ਪਿਆ। ਇੱਕ ਤਾਂ ਸਾਡੇ ਬੱਚੇ ਵੀ ਛੋਟੇ ਸੀਗੇ, ਫੇਰ ਅਸੀਂ ਉੱਧਰੋਂ ਬਾਹਰ ਨਿਕਲਿਆ। ਤੇ, ਫੇਰ ਰਾਇ ਨ ਕਹਿੰਦੇ ਨਾਹੀਂ ਮੈਂ ਕਿਹਾ ਵੀ ਇਧਰ ਤਾਂ ਐਡਜਸਟ ਨਹੀ ਹੋ ਪਾਏਗਾ, ਆਪਣਾ ਦੋ-ਦੋ ਬੱਚਿਆਂ ਨਾਲ। ਫੇਰ ਉਹ ਗੱਦੇ ਵੱਦੇ ਚੁੱਕਣੇ ਵੀ ਔਖੇ ਆ ਨਾ।
ਹਾਂ
ਫਿਰ ਮੈਂ ਕਿਹਾ ਇੱਥੇ ਤਾਂ ਨਹੀਂ ਆਪਾਂ ਨੂੰ ਐਡਜਸਟ ਕਰ ਸਕਾਂਗੇ ਫਿਰ ਹਾਂ ਫਿਰ ਅਸੀਂ ਹਾਂ ਮਤਲਬ ਗੁਰਦੁਆਰੇ ਤੋਂ ਬਾਹਰ ਜਿਹੜੇ ਕਮਰੇ ਵਮਰੇ ਨਹੀਂ ਮਿਲਦੇ ਰੈਂਟ ਤੋਂ। ਤ ਅਸੀ ਬਸ ਉਧਾਰੀ ਇੱਕ ਰੂਮ ਲੇ ਲੀਤਾ ਸੀਗਾ।
ਹਮ ਹਮ ਨਹੀਂ ਤੇ ਤੁਸੀਂ ਪਹਿਲਾਂ ਜ ਜਾਓ ਵੀ ਨਾ। ਹਜ਼ੂਰ ਸਾਹਿਬ ਤੇ ਕੋਸ਼ਿਸ਼ ਕਰਿਓ। ਕਿ ਉੱਥੋਂ ਦਾ ਨੰਬਰ ਲੈ ਲਓ। ਉੱਥੇ ਕਾਲ ਕਰਕੇ ਫਿਰ ਬੁਕਿੰਗ ਕਰਕੇ ਹੀ ਜਾਓ। ਚਾਹੇ ਥੋੜਾ ਪਰ ਲੱਗੇ ਵੀ ਉਹ ਤਾਂ ਠੀਕ ਰਹਿੰਦਾ। ਬਟ ਇਹ ਕਿ ਸੌਖਾ ਹੋ ਜਾਣਾ ਸਾਡੇ ਵਾਸਤੇ
ਹਾਂ ਸਹੀ ਹੈ ਨਾਂ। ਹਾਂ ਸਾਡੇ ਇਧਰੋਂ ਤਾਂ ਟ੍ਰਰੇਨ -ਵਰੇਨ ਵੀ। ਚੱਲਦੀ ਨਾ ਹਜ਼ੂਰ ਟੈਪਸ ਤੇ ਟ੍ਰੇਨ ਚੱਲਦੀ ਹੈ ਬੱਸਿਸ ਵੀ ਹਨ। ਹਾਂ। ਪਰ ਵਾਂ ਪ੍ਰਾਈਵੇਟ ਮਤਲਬ ਹਾਂ।
ਹਾਂ। ਬਸ 'ਚ ਹੀ ਜਾਣ ਦਾ ਸੋਚ ਰਹੇ ਸੀ। ਬਟ ਮੈਂ ਕਿਹਾ ਉਧਰ ਵੀ ਖਰਚਾ ਹੀ ਹੋਣਾ ਏ। ਵਿਕੀ ਸਸਤੀ ਤੇ ਹੈਗੀ ਨੀ ਬੱਸ ਦੀ ਵੀ ਟਿਕਟ।
ਹਾਂ। ਆ
ਫੇਰ ਇਹਨੇ ਕਿਹਾ ਜਿੰਨਾ ਪੈਟਰੋਲ। ਹਾਂਜੀ। ਫਿਰ ਉਸ ਹਿਸਾਬ ਨਾਲ ਫੇਰ ਇਹਨਾਂ ਦੇ ਨਾਲ ਪਲੈਨ ਬਣਾ ਕੇ। ਫੇਰ ਆਪਾਂ ਖੁਦ ਦੀ ਕ ਗੱਡੀ ਫੜ ਕੇ ਅ। ਫਿਰ ਲੈ ਗਏ ਸੀ।
ਹਾਂ! ਨਹੀਂ ਪਰ ਉਹ ਜਿਹੜੇ ਲੋਕਲ ਗੁਰਦੁਆਰੇ ਵਗੈਰੇ। ਓਹ ਨੀ ਘੁਮਾਦੇ ਨਾ। ਹਜ਼ੂਰ ਸਾਹਿਬ ਜੇ। ਵੀ ਜਿਹੜੇ ਲੋਕਲ ਗੁਰਦੁਆਰੇ ਵਗੈਰੇ ਉਹ ਨੀ ਘੁਮਾਦੇ। ਉਹ ਤਾਂ ਉਹਨਾਂ ਦੀ ਪਚ ਆਏਗੀ। ਆਪਾਂ ਤਾਂ ਆਪਣੇ ਨੂੰ ਇੰਨੇ ਤਾਂ ਕੁਛ ਮਾਲੂਮਾਤ ਹੈ ਨੀ ਨਾ ਉੱਧਰ ਦੀ। ਪਹਿਲੇ ਤੁਸੀਂ ਗੂਗਲ ਮੈਪ। ਫਿਰ ਹ ਨਹੀਂ ਗੂਗਲ ਏਜ਼ ਭਲੇ ਹੀ ਤੁਸੀਂ ਦੇਖੋਂ। ਪਰ ਜਿਸ ਰੋਜ਼ ਸੰਗਤ ਦੇ ਨਾਲ ਜਾਣ ਦਾ ਜੋ ਮਜ਼ਾ ਐ। ਉਹ ਹੋਰ ਕਿਧਰ ਨੀ ਮਿਲਣਾ।
ਹਾਂ! ਤੇ ਉੱਥੇ ਬੱਸ ਵੀ ਤੇ ਚੱਲਦੀ। ਆ। ਉਹ ਲੋਕਲ ਬੱਸਾਂ ਨੇ ਅ ਏਥੇ ਦੱਸ ਦਿੰਦੇ ਨੇ ਕਿ ਸਵੇਰੇ ਏਨ। ਵਜੇ ਤੱਕ ਚੱਲੂਗੀ। ਤੇ ਸ਼ਾਮ ਨੂੰ ਤੁਸੀਂ। ਅ ਇੱਥੇ ਜਿੱਥੇ ਵੀ ਤੁਸੀਂ ਚੜੋਗੇ। ਉੱਥੇ ਤੁਸੀਂ ਡਰੋਪ ਹੋ ਜਾਓਗੇ। ਮਿਸਟਰ ਨੂੰ ਉਤਾਰ ਦੇਣਗੇ ਤੇ ਦੇ ਐਹ। ਕੀ ਤੁਹਾਨੂੰ ਸਭ ਕੁਛ ਅ ਸਮੇਂ ਦੇ ਨਾਲ ਕਰਨਾ ਪਏਗਾ।
ਹਾਂ! ਤੋਂ ਉਹਨਾਂ ਦਾ ਹੀ ਟਾਈਮਿੰਗ ਉ ਹਾਂ। ਫੇਰ ਉਹਨੇ ਠਹਿਰਦੇ ਵੀ ਨਹੀਂ ਨਾ ਕਿਸੇ ਵਾਸਤੇ। ਉਹਨਾਂ ਦਾ ਭਲੇ ਉਹ ਬੱਸ ਫਰੀ 'ਚ ਨੇ। ਪਰ ਅ ਜੋ ਉਹਨਾ ਦਾ ਟਾਈਮ ਹੈ। ਉਹ ਟਾਈਮ ਤੇ ਹੀ ਤੁਸਾਂ ਨੂੰ ਜਾਣਾ ਪੈਣਾ।
ਹਾਂ-ਹਾਂ-ਹਾਂ। ਬਟ ਐਹ ਕਿ ਥੋੜਾ ਬੱਸ ਤਾਂ ਵੀ ਔਖਾ ਵੀ ਹੋ ਜਾਂਦਾ। ਕਿਉਂਕਿ ਇੰਨੇ ਸਾਰੇ ਲੋਕੀ ਹੁੰਦੇ ਨੇ। ਤੇ ਰਸ਼ ਵੀ ਹੁੰਦਾ ਹੈ। ਤੇ ਗਰਮੀ 'ਚ ਤੇ ਔ ਹੋਰ ਔਖਾ ਹਾਂ। ਗਰਮੀ 'ਚ ਤਾਂ ਹੋਰ ਔਖਾ ਹੋ ਜਾਂਦਾ ਏ। ਜੀ। ਇੱਕ ਦੇ ਉੱਤੇ ਇੱਕ ਲੱਧੀ ਜਾਂਦੇ ਨੇ। ਜਿਵੇਂ ਵੀ ਤੁਸੀਂ ਕਹਿ ਦੋ ਨਹੀਂ। ਜੇ ਸੀਟ ਵੀ ਹੈਗੀ ਐ ਨਹੀਂ। ਆਪਾਂ। ਇੱਥੇ ਤੇ ਉਤਰਨਾ ਐ। ਆਪਾਂ। ਇੱਥੇ ਤੇ ਜਾਣਾ ਐ।
ਹਮ
ਉਹ ਤੇ ਪੰਜਾਬ ਵਾਲੇ ਤੇ ਇੱਦਾਂ ਦੇ ਹੀ ਨਹੀਂ ਆਉਂਦੇ। ਖਾਸ ਕਰ ਤੇ ਬੀਬੀਆਂ ਲੋਕਿਆਂ ਨੂੰ।
ਹਾਂ- ਹਾਂ -ਹਾਂ।
ਥੋੜੀ ਜਿ ਜਗਾ ਦੇ ਤੋਂ ਸ਼ਿਫਟ ਹੋ ਜਾਓ।
ਹਾਂ ਨਹੀਂ ਅੱਜ-ਕੱਲ ਤਾਂ ਟ੍ਰੇਨ ਚ ਵੀ ਇਹਹੀ ਹਲਾ ਹੈ ਹਾਂਜੀ। ਅੱਜ -ਕੱਲ ਤਾਂ ਨਾ ਟ੍ਰੇਨ ਚ ਵੀ ਇਹੀ ਹਾਲ ਹੈ। ਪਿਛਲੇ ਸਾਲ ਨਾ ਅਸੀਂ ਅੰਮ੍ਰਿਤਸਰ ਗਏ ਸੀਗੇ। ਤੇ ਅ ਅਸੀਂ ਮਤਲਬ। ਪਹਿਲੇ ਤਿੰਨ ਚਾਰ ਮਹੀਨੇ ਪਹਿਲੇ ਤੋਂ ਹੀ ਰਿਜਰਵੇਸ਼ਨ ਕਰਾਈ ਸੀਗੀ ਸਾਡੀ। ਪਰ ਜਦੋਂ ਅਸੀਂ ਰਿਜਰਵੇਸ਼ਨ ਵਾਲੀ ਸੀਟ ਤੇ ਬੈਠ ਕੇ ਵੀ ਲੋਕਲ ਵਾਲੇ ਇੰਨੇ ਬੰਦੇ ਬੈਠੇ। ਇਕਠੇ ਹੋਏ ਸੀਗੇ ਮਤਲਬ ਸਾਨੂੰ ਰਿਜਰਵੇਸ਼ਨ ਔਕੇ ਵੀ ਸਾਨੂੰ ਜਗ੍ਹਾ ਨੀ ਮਿਲੀ। ਮਤਲਬ ਸਾਡੀ ਹੀ ਸੀਟ ਤੇ ਹੋਰ ਦੂਜੇ- ਦੂਜੇ ਲੋਕ ਆ ਕੇ ਬੈਠ ਗਏ। ਹਾਂ
ਹਾਂਜੀ। ਹਾਂਜੀ ਉਹ ਸਮਝਦੇ ਨੇ ਬਸ ਥੋੜ੍ਹੀ ਬਹੁਤ ਜਗ੍ਹਾ ਮਿਲ ਜਾਏ ਸਾਨੂੰ ਹਾਂ-ਹਾਂ ਉਹ ਤੇ ਛੱਡੋ ਅ ਮੈਂ ਹੁਣੇ ਇੱਥੇ ਗਏ ਸੀ। ਮੈ ਪੇਕੇ ਗਈ ਸੀ ਕਾਨਪੁਰ ਤੇ ਇਥੋਂ ਨਾ ਚਿੱਤਰਕੂਟ ਚੱਲਦੀ ਆ ਮੇਰੀ ਨਾ ਰਿਜੈਵੇਸ਼ਨ ਸੀ ਤੇ ਇੱਕ ਫੈਮਿਲੀ ਇੱਕ ਹਸ ਬੈਂਡ ਤੇ ਬੀ ਇੱਕ ਵਾਈਫ ਤੇ ਇੱਕ ਬੱਚਾ ਸੀ ਤੇ ਉਹ ਸ਼ਾਇਦ ਲ ਨੋ ਤੋਂ ਚੜ੍ਹੇ ਸੀ ਤੇ ਉਹ ਨਾ ਮੇਰੀ ਸੀਟ ਇੱਕ ਥੱਲੇ ਵਾਲੀ ਸੀ ਤੇ ਉਹ ਥੱਲੇ ਬੈਠ ਇਕੱਠੇ ਹੋਏ ਨੇ ਮੈਂ ਉਹ ਚੜ੍ਹ ਵੀ ਗਈ ਕਾਨਪੁਰ ਤੋਂ ਮੈਂ ਕਿਹਾ ਚਲੋ ਡਿਨਰ ਵੀ ਹੋ ਗਿਆ। ਦਸ ਵੱਜ ਗਏ ਉਹ ਮੀਨਸ ਹਟਣ ਦਾ ਨਾਂ ਹੀ ਨਹੀਂ ਲੈ ਰਹੇ ਸੀ ਫਿਰ ਮੈਂ ਹਾਰ ਕੇ ਕਿਹਾ ਦੋ ਤਿੰਨ ਵਾਰੀ ਕਿ ਮੈਨੂੰ ਨ ਸੋਣਾ ਹੈ ਅ ਲੰਮੇ ਪੈਣਾ ਐ ਤੁਸੀਂ ਹੁਣ ਉਥੇ ਜਾਓ। ਫਿਰ ਉਹ ਬਾਹਣੇ ਮਾਰਨ ਲੱਗ ਗਏ ਮੈਂ ਕਿਹਾ ਯਾਰ ਮੇਰੀ ਸੀਟ ਹੋ ਕੇ ਮੈਂ ਹੀ ਨਹੀਂ ਬਹਿ
ਬੁਕਿੰਗ ਕਰਕੇ ਵੀ ਆਪਣਾ
ਹਾਂ ਫਿਰ ਮੈਂ ਕਿਹਾ ਨਹੀਂ ਮੈਨੂੰ ਫਿਰ ਅ ਲੇਟ ਨਾ ਮੈਂ ਥੱਕ ਗਈ ਹਾਂ ਫਿਰ ਮੈਂ ਜ਼ੋਰਦਾਰ ਦੇ ਨਾਲ ਕਿਹਾ ਫਿਰ ਤਾਂ-ਤਾਂ ਜਾ ਕੇ ਉਹਨਾਂ ਨੇ ਫਿਰ ਸੀਟ ਖਾਲੀ ਕੀਤੀ ਇਸ ਤਰੀਕੇ ਨਾਲ ਤੇ ਲੋਕ
ਹਾਂ ਨਹੀਂ ਨਾ ਰਿਜ਼ਰਵੇਸ਼ਨ ਵਗੈਰਾ ਆਪਾਂ ਪਹਿਲੇ ਵੀ ਕਰਦੇ ਹਾਂ ਤਾਂ ਵੀ ਕੋਈ ਫਾਇਦਾ ਨੀ ਆਪਾਂ ਆਪਣਾ ਕਿਉਂਕਿ ਬਾਕੀ ਹੋਰ ਹੀ ਲੋਕ ਆ ਕੇ ਹਾਂਜੀ-ਹਾਂਜੀ।
ਚਲੋ ਠੀਕ ਹੈ ਵਧੀਆ ਲੱਗਿਆ ਕਰ ਲੈਣੇ ਡਿਨਰ ਵੀ ਲੇਟ ਹੋ ਰਿਹਾ ਨਾ ਸਾਨੂੰ ਠੀਕ ਹੈ ਹਾਂਜੀ ਖਿਆਲ ਰੱਖਿਓ ਓਕੇ।